ਓ
ਹੈਲੋ।
ਹੈਲੋ ਸਸ਼ਰੀ ਕਾਲ ਜੀ।
ਸਾਸਰੀ ਕਾਲ ਜੀ ਕਿੱਦਾਂ। ਵਧੀਆ ਜੀ ਵਧੀਆ ਹੋਰ ਕੀ ਕਰਦੇ ਪਏ ਓ।
ਲੈਟੇ ਪਏ ਸੀ।
ਅੱਛਾ
ਹੋਰ ਮੈਨੂੰ ਦੱਸੋ ਏ ਮੈਂ ਪੁੱਛਣਾ ਸੀ। ਤੁਸੀਂ ਆ ਰੇਓ ਕਯਾ ਕੱਲ, ਪਰਸੋਂ ਸੋਰੀ?
ਯਾਰ ਪਰਸੋਂ ਕੈਂਦੀ ਦੋ ਵਜੇ ਤੱਕ ਪੋਂਚਣਾਏ, ਤੁਸੀਂ ਤਾਂ ਫਿਰ ਮੈਂ ਤਾਂ ਸਵੇਰੇ ਆਣਾ ਪੈਣਾ ਨਾ ਮੈਨੂੰ ਅੱਠ ਵਾਲੀ ਤੇ ਓ ਸਾਡੇ ਦਸ ਵਜੇ ਚੰਡੀਗੜ੍ਹ ਤਾਰੂਗੀ। ਫੇਰ ਓਦਰੋਂ ਕੋਈ ਮੋਹਾਲੀ ਦੀ ਹੋਊਗੀ ਤਾਂ ਫੇਰ ਓਦਰੋਂ ਮੋਹਾਲੀ ਦੀ ਨਈਂ ਤੇ ਫੇਰ ਫੋਨ ਰੈਪਡੋ ਕਰਨੀ ਪਊਗੀ।
ਥੋੜੇ ਜੇ
ਕੌਨ
ਤੇ ਓ ਕੈਂਦੀ ਦੋ ਵਜੇ ਪੋਂਚਣਾ ਏ ਤੁਸੀਂ ਹਾਂ, ਓਥੇ ਔਫਿਸ।
ਪੁੱਛਲੋ ਤੁਸੀ ਇਕ ਵਾਰ ਮੈਸਜ ਕਰਕੇ, ਲੇਟ ਆ ਸਕਦੇ ਆ?
ਤਾਂ ਫੇਰ ਯਾਰ ਕਿੰਨੀ ਲੇਟ ਸਕਦੇ ਆਂ, ਚਾਰ ਵਜੇ ਤੱਕ ਹੀ ਪੋਂਚਾਂਗੇ ਆਪਾਂ ਤਿੰਨ ਸਾਢੇ ਤਿੰਨ ਵਜੇ ਤਾਰੂ ਗੀ ਓਤੇ ਸਾਨੂੰ ਸਾਡੇ ਤਿੰਨ ਤਾਰੂ ਗੀ ਓਥੈ ਸਾਡੇ ਚਾਰ ਪੋਂਚਣ ਪੋਂਚਣ ਮੋਹਾਲੀ ਪੋਂਚਾਂਗੇ, ਸਾਡੇ ਚਾਰ ਵਜੇ। ਕੰਪਨੀਆਂ ਵੀ ਜਾਣਾ। ਚੱਲ ਕੋਈ ਗੱਲ ਨੀ, ਓਦਰੋ ਫੇਰ ਮੈਂ ਮੋਹਾਲੀ ਦੀ ਲੈ ਲਾਂਗੇ ਨਾ ਟ੍ਰੇਨ ਯਾਂ ਫਿਰ ਜਿੱਦਾਂ ਵੀ ਹੋਊਗਾ। ਹੂੰ, ਬ ਏ ਨੀਂ ਪਤਾ ਕਿ ਇੱਕ ਦਿਨ ਚ ਹੋਜੁਗਾ ਕੇ ਦੋ ਦਿਨ ਲੱਗਣ ਗੇ? ਆ, ਓ ਤੇ ਹੈ ਈਏ। ਬੋਲਣਾ ਜੇ ਇੱਕ ਦਿਨ ਚ ਹੋਜੇ
ਮੈਨੂੰ ਐ ਦੱਸੋ ਐ ਜੋ ਚੰਡੀਗੜ੍ਹ ਐਕਸਪ੍ਰੈਸ ਆ ਇਸ ਵਿਚ ਤਾਂ ਸੀਟ ਜਨਰਲ ਦੀ ਵੀ ਹੈ ਬਟ, ਏ ਓ ਦਿਖਾ ਰੇਨੇ।
ਕੀ ਦਿਖਾ ਰੇ ਨੇ?
ਕਿ ਏ ਏਸ ਵਿੱਚ ਸੀਟ ਨਾ ਓਦਾਂ ਦੀਐ, ਮੈਹਕ ਜੇੜੀ ਤੁਸੀ ਚੰਡੀਗੜ੍ਹ ਐਕਸ ਪ੍ਰੈਸ ਦੇਖੀਐ ਉਸ ਵਿੱਚ ਸੀਟ ਦੇਖ ਰੀਐ ਕਿੱਦਾਂ ਦੀਐ, ਏਕ-ਏਕ ਸੀਟ ਜੀ
ਕਿੱਦਾਂ ਦੀਆਂ?
ਜਨਰਲ ਵੇਚ ਨਾ, ਜਨਰਲ ਜੈੇ ਵੈਸੇ ਹੀਐ। ਹੈਂ ਐਸੀ ਸਿਟੇ ਹੁੰਦੀਏ? ਮੇਰੇ ਹਿਸਾਬਾਂ ਨਾਲ ਤਾਂ ਏਦਾਂ ਨੀ ਹੁੰਦੀ।
ਨਾ ਜਨਰਲ ਸਲਿੱਪਰ ਸੀਟਾ ਹੁੰਦੀਆਂ, ਜੀਦਾ ਸਲਿੱਪਰ ਚ ਹੁੰਦੀਆਂ।
ਸਰਚ ਕਰੇਓ।
ਯਾਰ ਓਦਾਂ ਦੀ ਹੁੰਦੀਆ ਜਿੱਦਾਂ ਸਿੱਪਰ ਚ ਹੁੰਦੀ ਆ ਨਾ, ਐਦਾ ਦੀ ਹੁੰਦੀਆ ਜਨਰਲ ਚ ਵੀ।
ਅੱਸ਼ਾ।
ਹਾਂ ਬਸ, ਓ ਰਿਜ਼ਰਵ ਨੀਂ ਹੁੰਦੀ।
ਫੇਰ ਬੀ ਇਸ ਚ ਟਿਕਟ ਤਾਂ ਲੱਗਦੀ ਆ।
ਹਾਂ, ਜਰਨਰਲ ਦੀ ਫੇਰ ਘੱਟ ਵੀ ਤਾਂ ਐ ਨਾ ਟਿਕਟ।
ਤੇਰਾ ਪਾਸ ਚੱਲ ਜੂਗਾ?
ਕੀਦਾ?
ਤੇਰਾ ਪਾਸ। ਮੈਂ ਇਕ ਨੂੰ ਮੈਂ ਇਕ ਦਾ ਪਾਰ ਚਲਾ ਲਾਂਗੀ ਮਾਨਸੀ ਬਨ ਜਾਂਗੀ ਹੋਰ ਬੋਲ ਦਾਂਗੀ ਸਟਾਫ ਆ ਗਈ ਆ ਮੈਂ ਮੰਮੀ ਸੋਰੀ।
ਓ ਯਾਰ ਸੱਠ ਪੈਸਠ ਦੀ ਟਿਕਟ ਆ ਤੁਸੀ ਓ ਲੈ ਲੌ ਨਾ ਕਯੋ ਐਨੀ ਖੇਚਲ ਪਾਓ। ਕੱਲੇ ਤੁਸੀ ਉਰਜਾਓਗੇ।
ਹਾਂ ਬੋਲ ਦਾਂਗੀ ਸਟਾਫ ਆ।
ਯਾਰ ਏਦਾ ਨੀ ਬੋਲ ਸਕਦੇ ਨਾ ਓ ਫੇਰ ਆਈ ਡੀ ਕਾਰਡ ਵੀ ਪੁੱਛ ਸਕਦੇ ਤਵਾੜੇ ਤੋ।
ਮਤਲਬ ਮਾਨਸੀ ਦਾ ਨਾ ਲੈਵਾਂਗੇ ਦੀਦੀ ਕੇਰੀ ਆਈ ਡੀ ਕਾਰਡ ਵੀ ਪੁੱਛ ਲੈਂਦੇ ਆ ਕਦੇ ਕਦੇ। ਪਰ ਠੀਕ ਐ ਫਿਰ ਤੂੰ ਓਫਿਸ ਹੋਈ ਤਾ ਮੈਂ ਕੀ ਕਰ ਪੰਗੀ। ਮਨ ਸੀ। ਫਿਰ ਕੁੱਛ ਬੀ ਕਈ ਮੇਰਾ ਈ ਨੰਬਰ ਲਾ ਦਯੋ।
ਨਯੀ ਮੈਂ ਮੈ ਕੁੱਤੇ ਕੇਂਗਗੇ ਤੇ ਦਾ ਈ ਬਣੂਗਾ। ਬਾਕੀ ਦੀਦੀ ਦਾ ਤੇ ਦੀਦੀ ਜੀ ਅਪਨਾ ਪਾਸ ਵੀ ਦੇ ਦਿਉ ਮੈਨੂੰ
ਮੇਰਾ ਨੀ ਜਾ ਸਕਦਾ ਤੁਆਡੇ ਤੇ।
ਨਰੇਸ਼ ਕੰਮੋਚ।
ਮੇਰਾ ਕਿੱਦਾ ਚੱਲ ਜੂਗਾ ਯਾਰ ਮੇਰਾ ਨੀ ਚੱਲੂਗਾ।
ਹੋਰ ਦੱਸੋ ਜੀ ਖਾਣਾ ਖਾ ਲਿਤਾ ਤੁਸੀ?
ਹੂੰ ਨਈ ਹਜੇ ਤਾ ਨਈ।
ਖਾਨਾ ਨੀ ਖਾਣਾ ਮੈਂ। ਖਾਣਾ ਤੋ ਇਲਾਵਾ ਮੈਨੂੰ ਭੁੱਖ ਲੱਗਦੀ ਐ ਦੀਦੀ ਪਤਾ ਨੀ ਕੀ ਕਰਾ ਮੇਰੇ ਕੀੜੇ ਤਾ ਨੀ ਏ ਪੇਟ ਵਿੱਚ?
ਕੀ ਬਣਾਆ ਤੁਸੀ?
ਪੁਲਾਓ ਬਨਾਆ ਅਸੀ। ਦੇਖਾ ਮੈ ਕਿਡਨੀਆ ਦੀ ਪਰੀਆ
ਓ ਜੇ ਓ ਈ ਕਲਰ ਕਮੈਡ ਦੀ ਕੰਪਨੀ ਦੇ ਉੱਤੇ ਈ ਐ ਨਾ।
ਈ ਕਲਬ ਬੈਸਟ ਐਕਟ ਦੇ ਨੇੜੇ ਆ। ਓਦੇ ਸਾਥ ਈ ਰੇਡੀ ਜੁੜੀ ਹੋਈ ਐ ਐਦਾ ਕੇ ਰੀ। ਬਸ ਐ ਕੇ ਰੀ ਆ ਮੈਨੂੰ ਕੋਲ ਮਤ ਕਰਯੋ ਕਿਉਂਕਿ ਮੈਂ ਤੇ ਕੰਪਲੀਟ ਕਰਨੇ ਆਠ ਘੰਟੇ। ਤੇ ਸੁਣੋ ਮੇਰੀ ਗੱਲ ਮੈਂ ਕੱਲ ਜਦੋ ਆ ਰੀ ਆ ਨਾ ਮੈਂ ਸੋਚ ਰੀ ਆ ਅਪਨਾ ਕੰਨ ਬਿਨਵਾਲਾ ਇੱਕ, ਇੱਕ ਮੇਰਾ ਬੰਦ ਆ। ਪਰਸੋ ਪੀਸੀ ਵਾਲਾ ਆ ਰਆ ਓਦ ਓਦੇ ਨਾਲ ਆ ਜਿਓ ਤੁਸੀ ਆਣਾ ਤਾ।
ਨਈ ਤੇ ਨਈ ਜੀ ਨਈ ਐਨਾ ਅਸਾਨ ਨੀ।
ਐ ਈ ਮੈਂ ਕਯਾ ਐਨਾ ਅਸਾਨ ਨੀ ਲੈਣਾ। ਪਰ ਕਿੰਨੇ ਵਜੇ ਆ ਰੇ ਆ ਪੁੱਛ ਤਾਂ ਸਈ। ਦੀਦੀ ਓਰ ਮੈਂ ਤਾ ਕੱਠੇ ਆ ਸਕਦੀ ਆ। ਇੱਕ ਯਾ ਦੋ ਵਜੇ ਹੁਨ ਵੀ ਇੱਕ ਵਜੇ ਈ ਫ੍ਰਰੀ ਆ। ਪਰ ਦੀਦੀ ਨੀ ਏ ਨਾ ਓਨੂੰ ਬੋਲ ਦੀਦੀ ਨੂੰ ਗਿਆਰਾ ਵਜ ਲਗਾਓ ਦੀਦੀ ਅਗਰ ਆਪਾ ਪੀਸੀ ਵਾਲੇ ਨਾਲ ਅਪ ਕਦੋ ਆ ਸਕਦੇ ਏ, ਪੀਛਲੀ ਵਾਰ ਨਾਨ
ਅਰੇ ਨੀ ਯਾਰ ਨੀ।
ਚ ਹੈ।
ਜਦੋਂ ਸਾਡਾ ਫਰੀ ਹੈਗਾ ਫੇਰ ਆਪਾਂ ਫਰੀ ਦਾ ਫਾਇਦਾ ਲੈਗੇ ਨਾ।
ਮੈਂ ਕੇ ਬੋਲ ਰਹੀ ਇਦਾਂ ਦੀ ਕਿਹੜੀ ਜਗ੍ਹਾ ਆ ਜਿੱਦਾਂ ਆਪਾ
ਫਿਰ ਵੀ ਤਾਂ ਅੱਛਾ ਲੱਗ ਰਿਹਾ ਇਹਦੇ ਨਾਲ, ਮੈਂ ਗਲਤ ਕਰ ਦਿਆ ਹੀ ਬੱਚੋਂ ਸ ਵੀ ਮੇਰੇ ਹੱਥੀ ਚੜ ਗਿਆ ਨਾ ਮੈਂ ਤਾਂ ਗੁੱਸਾ ਬੜਾ ਕਰਨਾ ਫਿਰ ਹਾ। ਨਹੀ, ਆਪਾਂ ਆ ਜਾਗੇ ਖੁਦ ਈ।
ਨਾਹੀ ਹ ਯਾਰ ਕਿਸੇ ਦਾ ਆਸਾਨ ਨੀ ਲੈਣਾ ਚਾਹੀਦਾ ਯਾਰ ਬੰਦਾ ਕਿਸ
ਕਿ ਕਹਿੰਦੀ, ਦੋ ਵਜੇ ਤੱਕ ਨਿਕਲਾ ਕਦੋ ਨਿਕਲੇਗੀ ਦੀਦੀ, ਨੀ ਰੁਕੀਗੀ ਉਥੇ ਕਿਧਰ, ਜਿਧਰ ਸਟੇਅ ਕਰੇਗੀ। ਪਤਾ ਨੀ ਦੀਦੀ ਕਹਿ ਰਹੀ ਏ ਰੁਕਣਾ ਪੈ ਜਾਊਗਾ। ਕੀ ਕਰਨਾ ਪੈ ਜਾਏ, ਦੀਦੀ ਅਗਰ ਰੁਕਣਾ ਹੈ ਤੇ ਆਪਣੇ ਘਰ ਦੱਸ ਕੇ ਆਇਓ ਕਿ ਰੁਕਣਾ ਇੱਧਰ। ਹੈਲੋ
ਗਿਆਰਾਂ ਤੋ ਦੋ ਵਜੇ ਤੋਂ ਬਾਦ। ਉਹ਼ ਕਹਿੰਦੀ, ਕਦੋਂ ਫਰੀ ਹੋਵਾਂਗੀ ਕਦੋਂ ਘਰ ਆਵਾਂਗੀਆ।
ਆਲੱ ਰੈਡੀ ਦੋ ਵਜੇ ਬੁਲਾਇਆ ਕਰ।
ਯਾਰ ਜੇ ਨੈਕਸਟ ਤੇ ਵੀ ਕੰਮ ਹੋਇਆ ਤਾਂ ਫੇਰ ਤਾਂ ਰੁਕਾਂਗੀ ਜੇ ਨੈਕਸਟ ਦੇ ਕੰਮ ਨੀ ਹੋਇਆ ਫਿਰ ਨੀ ਰੁਕਾਂਗੀ।
ਤੋ ਕਹਿ ਤੇ ਰਹਿ ਏ, ਦੀਦੀ ਟੈਮ ਲੱਗੂਗਾ ਦੀਦੀ ਕੰਮ ਚ ਤਾਂ। ਏ ਮੇਰੇ ਕੰਮ ਬਨਿਆ, ਤਾਂ ਹੀ ਰੁਕਾਂਗੀ। ਫਿਰ ਕੀ ਕਹਿੰਦੀ ਹੈ ਸਸ? ਹਾਂ, ਪਤਾ ਤੁਹਾਨੂੰ ਬੱਸ ਵੀ ਤੁਮਸ ਤੁਸੀਂ ਆਣਾ ਦੋ ਵਜੇ ਤਕ ਇੰਟਰਵਿਊ ਦੇਣਾ ਸੁਣੋ ਮੇਰੀ ਗੱਲ ਵੇਖਦੀ ਆ। ਤੁਸੀਂ ਆਣਾ ਤੇ ਇੰਟਰਵਿਊ ਦੇਣਾ ਥੋੜਾ ਜਿਹਾ ਪ੍ਰਪੇਅਰ-ਪੁਰੁਪੇਅਰ ਕਰਕੇ। ਲੁਕ ਜਾ ਥੋੜਾ ਸਾ ਇੰਟਰਵਿਊ ਦੇਣਾ ਆਪਣਾ ਜੇੜਾ ਅਗਰ ਰਿਜੈਕਟ ਹੋ ਗਿਆ ਤਾਂ ਬਸ ਫਿਰ। ਤੁਸੀਂ ਕੋਈ ਹੋਰ ਕੰਪਨੀ ਦੋ ਕੰਪਨੀ ਨਾ ਪੁੱਛ ਲਿਓ ਇੱਕ ਵਾਰੀ। ਤਾਂ ਦੋਨੋ ਜਗ੍ਹਾ ਰਿਜੈਕਟ ਹੋ ਗਏ ਤਾਂ ਤੁਸੀਂ ਘਰ ਚੱਲੋ ਨਾ ਸਿੱਧਾ। ਜੇ ਉਹਨਾਂ ਨੇ ਕਿਹਾ ਹੈ ਨੀ ਉਹਨਾਂ ਨੇ ਕਿਹਾ ਨਾ ਅਗਰ ਕੀ ਤੁਸੀਂ ਤੁਹਾਨੂੰ ਅਗਲਾ ਵੀ ਦਿਨ ਆਉਣਾ ਪਊਗਾ। ਏ ਇੱਕ ਕਲੀਅਰ ਹੋ ਗਿਆ ਤੁਹਾਡਾ ਇੰਟਰਵਿਊ।
ਹੂੰ।
ਚਏ ਚੰਡੀਗੜ੍ਹ ਜਾ ਕੇ ਆ ਇਕ- ਦੋ ਦਿਨ ਕੀ ਛੁੱਟੀ ਐ।
ਦੇਖ ਲਿ ਤੁਸੀਂ ਤੁਹਾਡੇ ਹਿਸਾਬ ਨਾਲ ਕਹਿੰਦਾ। ਬਸ ਦੱਸ ਦਿਓ ਮੰਮੀ ਲੇਟ ਹੋ ਜਾਂਦੀ ਤੇ ਮੈਂ ਤੁਰ ਪਾਨੀ।
ਹਾਂ ਬਸ ਕੱਪੜੇ ਲੈ ਕੇ ਆ ਜਾਗੀ ਜੇ ਟਾਈਮ ਸੇਰ ਹੋ ਗਿਆ ਤਾਂ ਫੇਰ ਤਾਂ ਆਜਾ ਗੀ ਘਰ।
ਪਰ ਤੁਸੀ ਕੱਪੜੇ ਲੈ ਕੇ ਆਏ ੳ ਅਪਨੇ ਰੁਕਨਾ ਈ ਪਉਗਾ ਫੇਰ। ਇੱਕ ਜੋੜੀ, ਇੱਕ ਜੋੜੀ ਲੈ ਆੳ ਬਸ। ਕੀ ਕੈ ਰਏ ਓ?
ਮੈਂ ਕੇਆ ਤੁਆਡੇ ਪਾਣ ਦੋਰੇ ਲੈ ਕੇ ਈ ਆਵਾਂਗੀ।
ਹਾਂ ਠੀਕ ਆ ਮੈਂ ਕੇਆ ਮੇਰੇ ਕੋਲ ਪੇਆ ਹੈਗਾ ਆਦਾ ਕਿੱਧਰ ਆ ਏਧਰ ਈ ਰੱਖੇਆ ਸੀ। ਚਕੀ, ਏਧਰ ਰਖਦੇ ਆ ਪਏ ਬੋਕਸ ਚ ਮੈਂ ਦੀਦੀ ਮੈਂ ਸੰਡੇ ਨੂੰ ਆਨਾ ਨਾ ਮੇਰੇ ਕੰਨਾ ਨਾ ਪੇਅਰਸਿੰਗ ਕਰਾਨੇ ਆ, ਇੱਕ ਮੇਰਾ ਬੰਦ ਹੋ ਗਿਆ।
ਕਲ
ਆਹੋ ਸੰਡੇ ਨੂੰ ਈ, ਮੈਂ ਆਜਾਂਗੀ ਮੈਂ ਸੁਬਹ ਆ ਜਾਗੀ ਨੌ ਕੁ ਵਜੇ ਤੱਕ ਆਜਾਗੀ ਘਰ।
ਯਾਰ ਮੈਂ ਵੀ ਜਾਨਾ ਸੀ ੳਥੇ ਜਲਰ। ਤੁਸੀ ਕਿੱਧਰ ਜਾਂਦੇ ੳ? ੳ ਸੁਨੀਲ ਕੋਲ।
ਮੈਂ ਤਾਂ ਕਿਸੇ ਕੋਲ ਵੀ ਕਰਾ ਲਾਂਗੀ ਵੈਸੇ ਤਾਂ, ਵੈਸੇ ਤਾਂ ਮੈਂ ਚੁੰਗੀ ਤੋਂ ਕਰਾੳਂਦੀ ਆ, ਇੱਕ ਹੈ।
ਆਹੋ ਚੁੰਗੀ ਤੇ ਈ ਹੈ ਸੁਨੀਲ।
ਐਈ ਕੈ ਰੇ ਸੁਨੀਲ ਆ ਇੱਕ, ਮੈਂ ਕੈ ਰਈ ਐ
ਆਹੋ ੳਹੀ ਕੈ ਰਈ ਆ ਮੈਂ ਵੀ ਸੁਨੀਲ।
ਸ਼ਿਵ ਸ਼ਕਤੀ ਵਾਲਾ ਵੀ ਏ ਇੱਕ।
ਪਤਾ ਨੀ ਮੈਂ ਹ ਆਪਾਂ ਤੇ ਸੁਨੀਲ ਤੇ ਜਾਂਦੇ ਜਿੰਨੀ ਵਾਰ ਗਏ, ਵੈਸੇ ਤਾਂ ਘਟ ਈ ਜਾਨੇ ਆ ਬਟ ਚੰਗਾ ਈ ਐ ੳਹ ਮੰਮੀ ਨਾਲ ੳਦੀ ਕਰਾਈ ਸੀ ਸਹੀ ਕਰਦਾ ਏ।
ਹੂੰ। ਮੈਂ ਤਾਂ ਸੋਮਵਾਰ ਦੀ ਮਾਰ ਰੀ ਆ ਛੁੱਟੀ।
ਉਹ ਕੈ ਰੀ ਸੀ ਜਿੱਦਾਂ ਟੀ ਪੀ ਚ ਹੁੰਦਾ ਨਾ ਏਦਾਂ ਸੇਮ ਈ ਹੋਊਗਾ ਏਥੇ ਵੀ।
ਹੂੰ
ਹੂੰ
ਚਲੋ ਫੇਰ ਕਰਦੇ ਆ ਆਪਾਂ ਗੱਲ, ਠੀਕ ਆ।
ਠੀਕ ਆ, ਠੀਕ ਆ, ਕਰਦੇ ਆ। ਸਤਿ ਸ੍ਰੀ ਅਕਾਲ ਜੀ।